ਹਾਂਜੀ ਭੈਣ ਜੀ, ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਹਾਂਜੀ।
ਹੋਰ ਸੁਣਾਔ, ਠੀਕ ਔ ਤੁਸੀ?
ਹਾਂਜੀ, ਹਾਂਜੀ ਸਭ ਵਧੀਆ।
ਮੈਂ ਵੇਖਿਆ ਤੁਆਡਾ ਫੋਨ ਆਇਆ ਦਾ ਸੀ ਮੈਂ ਕਿਆ ਚਲੋ ਭੈਣੀ ਜੀ ਨੂੰ ਫੋਨ ਕਰਕੇ ਪੁੱਛਾਂ ਕੀ ਕੈਣਾ ਸੀ, ਮੈਂ ਚੁੱਕਿਆ ਨਈ।
ਹਾਂਜੀ-ਹਾਂਜੀ ਮੈਂ ਕੀਤਾ ਸੀ ਮੈਂ ਕਿਆ ਭੈਣ ਜੀ ਨੂੰ ਮੈਂ ਕੁਛ ਪੁੱਛਣਾ ਸੀ। ਤੇ ਤੁਸੀ ਚੁੱਕ ਫਿਰ ਹਾਂਜੀ-ਹਾਂਜੀ ਸਭ ਠੀਕ। ਮੈਂ ਕੀਤਾ ਸੀ ਮੈਂ ਕਿਆ ਤੁਸ ਚੁੱਕਿਆ ਨੀ ਤੇ ਫੇਰ ਮੈਂ ਕਿਆ ਚਲੋ ਫੇਰ
ਮੈਂ ਔਸ ਟਾਈਮ ਮੈਂ ਰੋਟੀ ਖਾਂਦੀ ਪੀ ਸੀ। ਰੋਟੀ-ਰੁਟੀ ਬਣਾ ਰਹੀ ਸੀ ਤੇ ਹੁਣ ਰੋਟੀ ਖਾ ਕੇ ਹੁਣ ਮੈਂ ਦੇਖਿਆ ਤਾਡੀ ਮਿਸ ਕਾਲਾ ਆਈ ਦੀ ਤੇ ਮੈਂ ਤਾਨੰ ਫਿਰ ਫੋਨ ਕੀਤਾ।
ਅੱਛਾ-ਅੱਛਾ ਹਾਂ ਹਾਂਜੀ ਭੈਣਜੀ ਪਤਾ ਮੈਂ ਨਾ ਬਸ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਤੇ ਕਾਨ ਵੇਖਦੇ ਪਏ ਆ।
ਅੱਛਾ
ਤੇ ਹਾਂਜੀ ਤੇ ਤੁਸੀ ਮੈਨੂੰ ਇਹ ਦੱਸੋ ਕਿ ਅਸੀ ਮਤਲਬ ਜ਼ਮੀਨ ਲੈ ਕੇ ਬਣਵਾਈਏ ਯਾ ਫਿਰ ਅਸੀ ਕਿ ਆਵੇ ਬਣਿਆ ਬਣਾਇਆ ਲੈ ਲਈਏ।
ਦੇਖੋ ਜੀ ਇਥੇ ਸਾਰੀ ਤੁਹਾਡੀ ਨਾ ਆਪਣੀ ਮਤਲਬ ਥੋੜਾ ਪੈਸੇ ਉੱਤੇ ਗੱਲ ਲਏ ਨਾ ਹਨਾ ਤੁਸੀਂ ਬਈ ਅਗਰ ਸੋਚੋ ਤੁਸੀ ਵੀ ਓਨਾ ਹੀ ਪੈਸਾ ਲਗਉਣਾ ਜਿਵੇਂ ਤੁਸੀਂ ਮੰਨ ਲਓ ਤੁਸੀ ਪੰਜਾ ਕੁ ਲੱਖ ਰੁਪਇਆ ਲਗਾ ਦੋਗੇ ਹਨਾ ਮਕਾਨ
ਹਾਂਜੀ-ਹਾਂਜੀ
ਤੁਸੀ ਵੀ ਵੇਖੋ ਪੁਰਾਣਾ ਮਕਾਨ ਅਗਰ ਕੋਈ ਲੋਗੇ ਤੁਹਾਨੂੰ ਆਪਣੀ ਮਰਜ਼ੀ ਦਾ ਤੇ ਬਿਲ ਮਿਲੇਗਾ। ਆਪਣੇ ਪਸੰਦ ਨਾ ਆਪਣਾ ਮਕਾਨ ਬਣਾਣ ਚ, ਹਨਾ ਮਕਾਨ ਬਣਾਣਾ ਵੀ ਸਾਡਾ ਬਹੁਤ ਵੱਡਾ ਹੁੰਦਾ ਤੇ ਬੰਨੇ ਬਣਾਏ ਤੇ ਇਹ ਵੀ ਕਿ ਤਾਨੂੰ ਆਪਣਾ ਮਰਜ਼ੀ ਦਾ ਨਹੀ ਬਨਾ ਪਾਓਗੇ ਨਾ ਕਈ ਫਿਰ ਅਗਰ ਤੁਸੀ ਪੈਸਾ ਲਗਾਉਂਦੇ ਵੀ ਹੋ ਫਿਰ ਉਹਦੇ ਚ ਕੋਈ ਨਾ ਕੋਈ ਕਮੀ ਹੁੰਦੀ ਹੈ।
ਹਾਂਜੀ-ਹਾਂਜੀ ਪਤਾ ਮੈਂ ਕਈ ਮੈਨੂੰ ਕਹਿੰਦੇ ਨੇ ਕਿ ਤੂੰ ਮਤਲਬ ਬਣਿਆ ਬਣਾਇਆ ਲੈਲੈ ਅਗਰ ਤੈਨੂੰ ਕੁੱਛ ਲੱਗਦਾ ਉਹਦੇ ਵਿੱਚ ਕਿ ਤੈਨੂੰ ਮਤਲਬ ਸਹੀ ਨਹੀ ਲੱਗ ਰਿਹਾ ਤੇ ਉਹਦੇ ਵਿੱਚ ਆਪਣੇ ਮਤਲਬ ਦਾ ਕੰਮ ਕਰਵਾ ਲੈ। ਤੇ ਫੇਰ ਪੈਸੇ ਤਾਂ ਫੇਰ ਵੀ ਲੱਗਣੇ ਆ ਨਾ ਉਹਦੇ ਉੱਤੇ।
ਹਾਂਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਪੈਸੇ ਤੁਹਾਡੇ ਫੇਰ ਵੀ ਓਨੇ ਲੱਗੇ ਨੇ। ਉਹੀ ਤਾਂ ਮੈਂ ਤਾਂਨੁ ਕਹ ਰੀ ਹਾਂ ਕਿ ਜਿਹੜਾ ਅਸੀ ਇੱਕ ਜ਼ਮੀਨ ਖਰੀਦ ਕੇ ਮਕਾਨ ਲਵਾਂਗੇ ਤੁਹਾਡੀ ਉਹਦੇ ਚ ਯਾਦਾਂ ਵੀ ਮਤਲਬ ਕਿ ਬਣ ਬਣਨਗੀਆਂ ਇੱਕ ਮਕਾਨ ਦੇ ਨਾਲ। ਤੁਸੀਂ
ਭੈਣ ਜੀ ਲੋਕੀ ਕੋਈ ਕਹਿੰਦਾ ਲੈਲੋ ਆਪਣਾ ਕੋਈ ਕਹਿੰਦਾ ਜਗ੍ਹਾ ਲੈ ਕੇ ਬਣਾਓ। ਮੈਨੂੰ ਤੇ ਸਮਝ ਨੀ ਆਦਾ ਪਿਆ ਹੈਗਾ।
ਦੇਖੋ ਨੀ ਸਾਨੂੰ ਨਾ ਆਪਣੇ ਜਿਹੜਾ ਮਕਾਨ ਨੇ ਨਾ ਖੁੱਦ ਜ਼ਮੀਨ ਲੈ ਕੇ ਬਣਾਉਣਾ ਚਾਹੀਦਾ।
ਹਾਂਜੀ-ਹਾਂਜੀ ਏਹ ਤੇ ਤੁਹਾਡੀ ਗੱਲ ਸਹੀ ਹੈ ਹੁ।
ਕਿਉਕਿ ਠੀਕ ਹੈ ਇੱਕ ਮਕਾਨ ਬਣਾਉਣ ਚ ਸਾਡੇ ਉਸ ਮਕਾਨ ਦੇ ਸਗਨ ਵੀ ਹੁੰਦੇ ਨੇ। ਤੁਸੀਂ ਪਹਿਲੇ ਮ ਰੱਖੋਗੇ ਹੈਨਾ।
ਹਾਂ ਫੇਰ ਭਾਈ ਸਾਹਿਬ ਕੋ ਅਰਦਾਸ ਕਰਾਓਗੇ ਹਾਂ ਐ ਤੁਹਾਡੀ ਗੱਲ ਸਹੀ ਹੈ।
ਜਦੋਂ ਅਸੀ ਆਪਣਾ-ਆਪਣਾ ਮਕਾਨ ਬਣਾਵਾਂਗੇ ਤੇ ਸਾਡੇ ਕੋਲੋਂ ਨਿੱਕੇ-ਨਿੱਕੇ ਕੰਮ ਬਸ ਤੇ ਅਰਦਾਸ ਹੋਏਗੀ ਹੈਨਾ ਹਾਂ ਉਹ ਚ ਉਹ ਜਿਹੜਾ ਸਾਡਾ ਘਰ ਏ ਅਰਦਾਸਾਂ ਨਾਲ ਹੀ ਬੰਨੇਗਾ। ਤੇ ਜਿਹੜਾ ਸੀ ਬਣਿਆ ਬਣਾਇਆ ਫਿਰ ਤੇ ਜੇ ਅਸੀ ਕਵਾਂਗੇ ਮਹੂਰਤ ਹੋਏਗਾ ਤਾਂ ਅਰਦਾਸ ਕਰਾਵਾਂਗੇ ਹੈਨਾ। ਹੁਣ ਅਸੀ ਮਕਾਨ ਜੜਾ ਸੀ ਇਹ ਆਪਣਾ ਬਣਾਇਆ ਸੀ ਆਪਣਾ ਮਕਾਨ ਜ਼ਮੀਨ ਲੈ ਕੇ ਹੀ ਬਣਾਇਆ।
ਅੱਛਾ-ਅੱਛਾ
ਸਾਨੂੰ ਪਹਿਲੇ ਮਤਲਬ ਜਦੋਂ ਤੁਸੀਂ ਮਕਾਨ ਬਣਾਓਗੇ ਤੁਸੀਂ ਘੱਟੋ ਘੱਟ ਦਸ ਬਾਰਾਂ ਵਾਰੀ ਉਸ ਜਗ੍ਹਾ ਤੋਂ ਵਸਨ ਤੋ ਪੈਲੇ ਵੀ ਅਰਦਾਸ ਸ਼ੁਰੂ ਹੋ ਜਾਂਦੀ ਫੇਰ ਤੁਸੀ ਨਾਮ ਮਕਾਨ ਬਨਾ, ਹੁਨ ਜੈਵੇਂ ਸਾਡੇ ਨੀਂਹ ਰੱਖੀ ਸੀ, ਸਾਡੇ ਕੁੜੀਆਂ ਕੋਲੋਂ ਮੈ ਨੀ ਰਖਵਾਈ ਸੀ, ਹੈਨਾ ਫੇਰ ਭਾਈ ਸਾਬ ਜੀ ਨੇ ਅਰਦਾਸ ਕੀਤੀ, ਫੇਰ ਜੈਵੇਂ ਕਿ ਸਾਡਾ ਜਦੋਂ ਮਕਾਨ ਅ ਨੀਵਾਂ ਤੋਂ ਖੜਾ ਹੋਣਾ ਸਟਾਟ ਹੋ ਜਾਂਦਾ, ਚੋਖਟਾਂ ਲਾਈਆਂ ਫੇਰ ਮੀਸੱਤਰੀ ਸਾਨੂੰ ਫੇਰ ਕੇਆ ਦੀ ਅਰਦਾਸ ਹੋਏਗੀ, ਤੇ ਕੁੜੀਆਂ ਕੋਲੋਂ ਆਪਨੀ ਜੇੜੀ ਚੋਖਟ ਏ ਤੁਸੀਂ ਆਪਨੇ ਘਾੱਰ ਦੀ ਕੁੜੀਆਂ ਕੋਲ ਰਖਵਾਓ, ਚੋਖਟ ਤੇ ਤੁਸੀ ਲੈ ਬੰਨੋ ਓ ਬੰਨੋ, ਹੈਨਾ ਜੀ ਫੇਰ ਅਸੀ ਬਸ ਫੇਰ ਅਸੀ ਅਰਦਾਸ ਕਰਾਈ, ਸਾਡੀ ਫੇਰ ਜਦੋ ਓਨੇ ਸਾਡੇ ਮਤਲਬ ਲੈਂਟਰ ਪਾਨ ਤੋ ਪੈਲਾਂ ਹੈਨਾ, ਕਿ ਬੀਲ ਸਾਡੇ ਘਾੱਰ ਚ ਬਿਜਲੀ ਜਾੱਗ ਗੀ ਏ ਰੋਸ਼ਨੀ ਹੋਗੀ ਏ ਜੋ ਵੀ ਅਰਦਾਸ ਕਰਾਓ ਤੁਸੀ ਅਪਨੀ ਬਿਜਲੀ ਦਾ ਬਟਨ ਅਪਨੀ ਘਾੱਰ ਦੀ ਬੇਟੀ ਤੋਆਡਾ ਘਾੱਰ ਹੱਸਦਾ ਵੱਸਦਾ ਰਵੇ। ਹੈਨਾ ਫੇਰ ਲੈਂਟਰ ਪੈਨ ਤੇ ਲੈਂਟਰ ਪੈਨ ਤੇ ਤੁਸੀ ਅਰਦਾਸ ਕਰਵਾਓ, ਫਿਰ ਤੁਸੀ ਸਭ ਨੂੰ ਲੱਡੂ ਵੰਡੋ, ਇੱਕ ਜੇੜਾ ਮਕਾਨ ਬਨਾਨ ਚ ਬੋਤ ਸਾਨੂੰ ਖੁਸ਼ੀ ਵੀ ਮਿਲਦੀ ਐ। ਜੇੜਾ ਸ
ਹਾਂਜੀ, ਹਾਂਜੀ।
ਤੇ ਚਲੋ ਲੈ ਕੇ ਵੀ ਸਾਨੂੰ ਬਨਾ ਬਨਾਏਆ ਲੈ ਕੇ ਵੀ ਸਾਨੂੰ ਖੁਸ਼ੀ ਮਿਲਦੀ ਐ। ਓ ਸਾਨੂੰ ਐ ਨਿੱਕੀ, ਨਿੱਕੀ ਖੁਸ਼ੀ ਵੀ ਨੀ ਮਿਲ ਪਾਂਦੀ।
ਹੂੰ, ਹੂੰ, ਓਤੇ ਹੈਈ ਐ।
ਹਾਂਜੀ, ਪਤਾ ਨੀ ਕੇੜਾ ਪੈਲਾ ਵਕਾਲ ਮੇਹਨਤ ਸਬਸੇ ਵੱਡੀ ਸੋਚ ਏ, ਕੋਈ ਵੀ ਜੇੜਾ ਮਕਾਨ ਏ, ਯਾ ਤੇ ਬੋਤ ਪੈਸੇ ਵਾਲਾ ਵੇਚਦਾ ਜੀ, ਹੈਨਾ ਓਨਾਂ ਨੇ ਬਨਾਈ ਹੁੰਦੀ ਏ ਤੇ ਬਈ, ਚਲੋ ਓਨਾਂ ਦਾ ਤੇ ਠੀਕ ਓਨਾਂ ਕੋਲੋਂ ਪ੍ਰੋਪਟੀ ਵੇਚਨ ਦਾ ਹੁੰਦਾ, ਕਈ ਚੀਜ ਕਿਸੇ ਨੂੰ ਚਿਪੜਾ ਵੇਚ ਮਕਾਨ ਵੇਚ ਸਕਦੇ ਨੇ ਕਈ, ਕਈਆਂ ਨੂੰ ਪੈ ਜਾਂਦੀ ਏ ਮਜ਼ਬੂਰੀ ਓ ਫੇਰ ਆਪਨਾ ਮਕਾਨ ਵੇਚ ਦੇ, ਤੇ ਅਸੀ ਉੱਥੇ ਜਾ ਕੇ ਰੈਨ ਲੱਗ ਜਈਯੇ ਫੇਰ ਓ ਜੋ ਬੰਦਾ ਨਿਕਲਦਾ ਈ ਮਾੰਨਲੋ ਓ ਸਾਡੇ ਘਾੱਰ ਦੇ ਅਗੋਂ ਨਿਕਲਦਾ ਤੇ ਓ ਸੋਚਦਾ ਜੇੜਾ ਸੀ ਮੇਰਾ ਘਾੱਰ ਸੀ, ਏਨਾ ਐ ਤੇ ਮਨ ਚ ਆਂਦੀ, ਆਂਦੀ ਏ, ਲੇਕਿਨ ਤੁਸੀ ਜੇੜੀ ਜ਼ਮੀਨ ਲੈਕੇ ਬਨਾਓਗੇ ਓ ਤੇ ਸਾਨੂੰ ਓ ਹਮੇਸ਼ਾ ਤੇ ਆਏਗਾ, ਕਿ ਖੋਦੀ ਹੋਈ ਘਾੱਰ ਬਨਾਯਾ
ਹਾਂਜੀ, ਹਾਂਜੀ, ਓ ਤਾ ਹੈਈ ਐ। ਬਾੱਸ ਠੀਕ ਐ ਪੈਂਜੀ ਫੇਰ ਮੈਨ ਨਾ, ਏਨਾਂ ਨੂੰ ਐਈ ਕੈ ਬਈ, ਆਪਨਾ ਜ਼ਮੀਨ ਲੈਕੇ ਭਾਂਵੇਂ ਥੋੜਾ ਲੇਟ ਬਨਾਲੋ
ਹਾਂਜੀ, ਹਾਂਜੀ, ਦੇਖੋ ਜੀ ਅਗਰ ਦੇਖੋ ਅਗਰ ਪੈਸਾ ਹੋਵੇ ਤੇ ਫਟਾਫਟ ਮਕਾਨ ਵੀ ਬਨ ਜਾਂਦਾ ਹਨਾ। ਮੀਨਾ ਕੁ ਲਾੱਗ ਜੇਗਾ, ਦੋ ਮੀਨੇ ਲਾੱਗ ਜਨਗੇ ਪਰ ਮੇਰਾ ਕੈਨਾ ਐਈ ਏ, ਆਪਨੀ ਜੇੜੀ ਜ਼ਮੀਨ ਖਰੀਦ ਕੇ ਹੀ ਮਕਾਨ ਬਨਾਓ
ਹਾਂਜੀ, ਹਾਂਜੀ।
ਤੇ ਤੁਸੀ ਜੇੜਾ ਤੁਸੀਂ ਆਪਣਾ ਮਕਾਨ ਬਣਾਉਂਦੇ ਔ ਨਾ, ਫੇਰ ਤੁਸੀਂ, ਤੁਸੀਂ ਵੀ ਉਹਦੇ ਚ ਥੋੜੀ ਬਹੁਤ ਦੇਖੋ ਕਰਦੇ ਹੀ ਹੋ। ਹੁਣ ਜੀ, ਮੇਰੇ ਜਿਹੜਾ ਭਰਾ ਮੇਰਾ ਜਿਹੜਾ ਚਹੇਤਾ ਸੀ।
ਹਾਂਜੀ -ਹਾਂਜੀ।
ਸ ਕਹਿੰਦਾ ਵੀ, ਕਹਿੰਦਾ ਮਜ਼ਦੂਰ ਨੀ ਅੱਜ ਮੈਨੂੰ ਮਿਲਿਆ ਤੇ ਅੱਜ ਮੈਨੂੰ ਮਜ਼ਦੂਰ ਦੀ ਲੋੜ ਐ, ਤੇ ਮਜ਼ਦੂਰ ਮੈਨੂੰ ਨੂ ਮਿਲਦਾ ਨਹੀਂ ਪਿਆ, ਦੇਖੋ ਜੀ ਮੇਰੇ ਭਰਾ ਨੇ ਦੋ ਦਿਨ ਹੋਏ ਗੱਲ ਮਜ਼ਦੂਰੀ ਵੀ ਉਹਦੇ ਘਰ ਮੇਰਾ ਦਾ ਮਕਾਨ ਬਣ ਰਿਹਾ, ਮੇਰੀ ਭੈਣ ਦਾ ਬਣ ਰਿਹਾ। ਮੈਨੂੰ ਕੋਈ ਕੰਮ, ਕਰਨ ਚ ਸ਼ਰਮ ਨਹੀਂ ਕੋਈ ਹਨਾ ਆਪਣੇ ਘਰ ਚ ਬੰਦਾ, ਆਪਣੇ ਘਰ ਚ ਸੋ ਮਦਦ ਵੀ ਕਰ ਸਕਦਾ। ਉਹਨੇ ਫੇਰ ਵੀ ਪੰਜ ਦਿਨ ਉਹਨੇ ਮਜ਼ਦੂਰੀ ਕੀਤੀ, ਉਹ ਨਾ ਹਜੇ ਵੀ ਯਾਦ ਕਰਦਾ। ਕਿ ਮੈਂ ਬਈ ਮਜਦੂਰੀ ਕੀਤੀ ਦੀ ਹੈ, ਮੈਨੂੰ ਲਗਦਾ ਕਿ ਮੇਰੀ ਮਿਹਨਤ ਵੀ ਲੱਗੀ ਦੀ ਹੈ।
ਹਾਂਜੀ -ਹਾਂਜੀ, ਉਹ ਤਾਂ ਹੈ ਹੀ ਹੈ।
ਵੈਸੇ ਨਿਯਮ ਬਹੁਤ ਵਧੀਆ ਲੱਗਦਾ, ਆਪਣਾ ਅਸੀਂ ਆਪਣਾ ਮਕਾਨ ਬਣਾਈਏ। ਦੇਖੋ ਬਨਾ ਬਣਾਇਆ, ਜੇ ਤੁਹਾਨੂੰ ਜ਼ਿਆਦਾ ਜ਼ਰੂਰੀ ਹੈ ਜੀ, ਤੁਸੀਂ ਮਿਹਨਤ ਨਹੀਂ ਕਰ ਸਕਦੇ। ਤੁਹਾਡੇ ਕੋਲ ਦੇਖਣ ਦਾ ਟਾਈਮ ਨੀ ਹੈ, ਫਿਰ ਤੁਸੀਂ ਜੀ ਬਣਿਆ ਬਣਾਇਆ ਲੈ ਲਉ। ਤੇ ਤੁਹਾਡੇ ਕੋਲ ਟਾਈਮ ਵੀ ਹੈ, ਤੁਸੀਂ ਪੈਸਾ ਵੀ ਲਗਾ ਸਕਦੇ ਹੋ? ਤੇ ਉਹ ਬਣਿਆ, ਜਮੀਨ ਲੈ ਕੇ ਬਣਾਉਣਾ, ਬਹੁਤ ਵਧੀਆ ਲੱਗੇਗਾ। ਤੁਸੀਂ ਹਰ ਚੀਜ਼, ਆਪਣੇ ਤਰੀਕੇ ਨਾਲ ਬਣਾ ਪਾਓਗੇ।
ਹਮ- ਹਮ।
ਜਿਵੇ ਮੇਰੇ ਬੱਚੇ ਕਹਿੰਦੇ, ਇਥੇ ਐ ਕਰਾਉਣਾ, ਉਥੇ ਐ ਕਰਾਉਣਾ। ਮੈਂ ਤੇ ਬਸ ਇਹ ਹੀ ਕਿਹਾ, ਤੁਸੀਂ ਜੋ ਮਰ ਜੋ ਮਰਜ਼ੀ ਕਰਾਓ, ਮੈਨੂੰ ਤੇ ਬਸ ਰਸੋਈ ਜ ਇਹ ਹੋ ਜਿਹੀ ਮੈਨੂੰ ਚਾਹੀਦੀ। ਹੋਰ ਜੀ ਬਣਵਾ
ਹਾਂ -ਹਾਂ ਉਹ ਤੇ ਹੈ ਹੀ ਹੈ ਚਲੋ ਵੇਖਦੇ ਆ, ਹੁਣ ਨਾ ਤਾਡੇ ਉੱਧਰ ਕੋਈ ਹੈ ਮਤਲਬ, ਕੋਈ ਜ਼ਮੀਨ ਵਗੈਰਾ ਵਿਕਦੀ ਪਈ ਹੈ ਤੇ, ਦੱਸ ਦਿਓ ਸਾਨੂੰ। ਕੀ ਰੇਟ ਹੈ, ਕੀ ਕੁਛ ਹੈ?
ਬਿਲਕੁਲ, ਬਿਲਕੁਲ ਦੱਸਦਾਂਗੀ ਤਾਨੂੰ ਮੈਂ।
ਹਾਂਜੀ ਹਾਂਜੀ, ਕੋਈ ਨੀ।
ਮੈਂ ਜ਼ਰੂਰ ਦੱਸਾਂਗੀ, ਤੁਾਨੂੰ ਕੋਈ ਹੋਏਗੀ ਸਾਡੇ ਤੇ ਹੈਗੇ ਨੇ, ਸਾਡੇ ਘਰ ਦੇ ਕੋਲ ਵੀ, ਮਤਲਬ ਕਿ ਥੋੜਾ ਜਿਹਾ ਅੱਗੇ ਜਾ ਕੇ ਪਲਾਟ, ਉੱਥੇ ਵੀ ਸੁੱਟ ਦੇਂਦੇ ਨੇ, ਮੈਂ ਤੁਹਾਨੂੰ ਸਵੇਰੇ ਹੀ ਪੁੱਛ ਕੇ ਦੱਸਦਾਂਗੀ, ਕਿੱਥੇ ਪਲਾਟ ਵਗੈਰਾ ਕੱਟਦੇ ਨੇ। ਹੈਗੇ ਨੇ ਕੇ, ਨਹੀਂ ਹੈਗੇ।
ਤੇ ਮੈਨੂੰ ਰੇਟ -ਰੂਟ ਜੋ ਵੀ ਹੈਗਾ ਨਾ, ਓ ਸਭ ਕੁਛ ਦੱਸ ਦਿਓ।
ਤਾਨੂੰ ਸਾਰਿਆਂ ਦਾ ਰੇਟ, ਪਤਾ ਕਰਕੇ ਦੱਸਦਾਂਗੀ, ਸਭ ਕੁੱਛ ਦੱਸ ਦਾਂਗੀ ਵੈਸੇ, ਤੁਸੀਂ ਕਿੰਨਾ ਕੁ ਮਤਲਬ, ਕਿ ਕਿੰਨੇ ਕੁ ਗੱਜ ਲੈਣਾ?
ਓ ਤੇ ਮੈਂ ਫਿਰ ਏਨਾਂ ਦੇ ਪਾਪਾ ਕੋਲ ਪੁੱਛਾਂਗੀ ਨਾ, ਪਹਿਲੇ ਤੁਸੀਂ ਰੇਟ ਦੱਸ ਦਿਓ। ਤੇ ਉਸ ਹਿਸਾਬ ਨਾਲ ਵੇਖਣਾ, ਕਿੰਨੇ ਕੁ ਗੱਜ ਦੇਂਦੇ ਆ।
ਠੀਕ ਐ, ਠੀਕ ਐ, ਸਹੀ ਗੱਲ ਐ, ਆਪਣਾ ਪੈਸਾ ਦੇਖ ਕੇ ਹੀ ਮਕਾਨ ਬਣਾਇਆ ਜਾਂਦਾ।
ਹਾਂਜੀ-ਹਾਂਜੀ।
ਵਧੀਆ ਗੱਲ ਏ, ਬੋਤ ਵਧੀਆ।
ਹਾਂਜੀ, ਹੁਣ ਦੇਖਨੇ ਆ ਬਈ
ਬੱਚੇ ਠੀਕ ਨੇ?
ਹਾਂਜੀ-ਹਾਂਜੀ, ਸਭ ਠੀਕ ਨੇ ਬਸ
ਮੋਤੀ ਪਾਣੀ ਖਾ ਲਿਆ?
ਹਾਂਜੀ-ਹਾਂਜੀ ਬਸ ਕਦੋਂ ਦੇ ਸੀ ਆਪਾਂ ਤੇ ਬਸ ਮੌਸਮ ਬਣਿਆ ਦੈ ਬਾਰਿਸ਼ ਦਾ।
ਹਾਂਜੀ-ਹਾਂਜੀ ਬਸ ਹੁਣ ਤੇ
ਦੀ ਪਈ ਐ ਬਾਰਿਸ਼ ਹਨਾ।
ਹਾਂ ਜੀ ਐਵੇਂ ਈ ਹੁੰਦੇ ਆ
ਹੂੰ। ਚਲੋ ਜੀ।
ਹਾਂਜੀ ਕੋਈ ਨੀ ਕਰਾਂਗੇ ਮੈਂ ਤੁਹਾਨੂੰ ਫੋਨ ਮੈਨੂੰ ਬੋ ਵਧੀਆ ਲੱਗਿਆ ਕਿ ਤੁਸੀਂ ਮੈਨੂੰ ਆਪਣੇ ਮਤਲਬ ਕੀ ਸਮਝਿਆ ਕੀ ਮੈਂ ਕੇੜਾ ਲਵਾਂ ਬੋਤ ਅੱਛਾ ਲੱਗਿਆ ਮੈਨੂੰ ਤੁਹਾਡੇ ਕਰਕੇ
ਨਾਲ ਗੱਲ ਕਰੋ ਮੈਂ ਕਾ ਚਲੋ ਤੁਹਾਡੇ ਨਾਲ ਗੱਲ ਕਰਕੇ ਵੇਖਦੀ ਆਂ ਤੁਸੀਂ ਮੈਂ ਕੇ ਸੁਣਾ ਦਿੰਦੇ ਓ।
ਹਾਂਜੀ-ਹਾਂਜੀ ਬੋਤ ਵਧੀਆ ਲੱਗਿਆ ਮੈਨੂੰ ਕਰਾਂਗੀ ਮੈਂ ਤੁਹਾਨੂੰ ਫੋਨ ਹਾਂ ਸ਼ੀ ਕਾਲ ਜੀ।
ਸਤਿ ਸ਼੍ਰੀ ਅਕਾਲ ਜੀ।